ਹੋ ਸਾਸਰੀ ਕਾਲ, ਸਾਸਰੀ ਕਾਲ। ਕੀ ਕਰ ਰਹੇ ਓ?
ਕੰਮ ਕਰ ਰਹੇ ਸੀ ਘਰ ਦੇ।
ਬਸ ਹੋਰ ਉਹੀ ਪੂਰਾ ਦਿਨ ਨਿਕਲ ਜਾਂਦਾ। ਇਹ ਕੰਮ ਕੰਮ ਕੰਮ ਹੀ ਨਹੀਂ ਖਤਮ ਹੁੰਦੇ।
ਉਈ ਤੇ ਕਿੰਨੇ ਸਾਰੇ ਟਾਈਮ ਟੇਬਲ ਬਣਾ ਲਓ ਕਿੰਨਾ ਸਾਰਾ ਕੰਮ- ਸ਼ੈਡਿਊਲ ਕਰ ਲਓ, ਕੁਛ ਚੱਲਣਾ ਹੀ ਨਹੀਂ ਪਲੈਨ ਦੇ ਮੁਤਾਬਿਕ। ਟਾਈਮ ਮੈਨੇਜਮੈਂਟ ਬਰੀ ਇੰਪੋਰਟੈਂਟ ਹੈ ਟਾਈਮ ਸੇਵ ਕਰਨਾ ਪੈਂਦਾ ਇੱਕ-ਇੱਕ ਸੈਕਿੰਡ ਦੀ ਵੈਲਿਊ, ਕਿਸੇ ਨੂੰ ਕੀ ਪਤਾ ਕਿਵੇਂ।
ਹਾਂਜੀ, ਹਾਂਜੀ। ਪੂਰਾ ਮਤਲਬ ਨਾ ਸਾਨੂੰ ਨਾ ਟਾਈਮ ਦਾ ਬਹੁਤ ਵੈਲਿਊ ਕਰਨਾ ਚਾਹੀਦਾ ਵਾ ਮਤਲਬ ਸਾਨੂੰ ਨਾ ਟਾਈਮ, ਇਤਨਾ ਵੈਲਿਊ, ਵਕਤ ਟਾਈਮ
ਕਦਰ ਈ ਨਹੀਂ ਏ ਟਾਈਮ ਦੀ।
ਨਹੀਂ ਇਹਨਾਂ ਟਾਈਮ ਦਾ ਸਾਨੂੰ ਨਾ, ਇੱਕ ਪੂਰਾ ਦਿਨ ਦੋ ਸਾਨੂੰ ਨਾ ਅਸੀਂ ਇਸ ਤਰ੍ਹਾਂ ਬੋਲਨੇ ਆ ਕਿ ਸਾਡੇ ਕੋਲ ਟਾਈਮ ਨਹੀਂ ਟਾਈਮ ਨਹੀਂ ਹੈ ਟਾਈਮ ਨਹੀ ਹੈ ਵਕ- ਖ਼ਤਮ ਹੋ ਗਿਆ ਵਕਤ, ਲੇਕਿਨ ਤੁਸੀਂ ਪੂਰਾ ਟਾਈਮ ਟੇਬਲ ਬਣਾਓ ਨਾ ਜਦ ਟਾਈਮ ਦੀ ਕੀਮਤ ਜਾਣੋ। ਇੱਕ-ਇੱਕ ਟਾਈਮ ਦਾ ਪੂਰਾ ਲਿਖ ਕੇ ਰੂਟੀਨ ਕਰੋ ਪੂਰਾ। ਅਤੇ ਲਿਖ ਕੇ ਕਿ ਮੈਂ ਇਹ ਟਾਈਮ ਨੂੰ ਪੰਜ-ਪੰਜ ਮਿੰਟ ਤੇ ਇਹ ਕੰਮ ਕਰਨਾ। ਤਾਂ ਤੁਹਾਨੂੰ ਇੱਕ-ਇੱਕ ਘੜੀ ਦਾ, ਇੱਕ-ਇੱਕ ਸੈਕਿੰਡ ਦਾ ਤੁਹਾਨੂੰ ਪਤਾ ਲੱਗੇਗਾ। ਕਿ ਕਿਸ ਤਰ੍ਹਾਂ ਯੂਜ ਕਰੀਦੇੈ ਇਕ-ਇਕ ਟਾਈਮ। ਬਹੁਤ-ਬਹੁਤ, ਅਤੇ ਹੋਰ ਟਾਈਮ ਦੀ ਕਦਰ ਵੀ ਕਰਨੀ ਚੇਦੀ ਏ, ਬਹੁਤ ਕਦਰ ਕਰਨੀ ਚਾਹੀਦੀ ਹੈ ਟਾਈਮ ਦੀ। ਕਿਉਂਕਿ ਜਿਹੜਾ ਟਾਈਮ, ਹੱਥੋਂ ਨਿਕਲ ਜਾਂਦਾ ਨਾ ਜਿਹੜਾ ਟਾਈਮ ਉਹ ਵਾਪਿਸ ਹੱਦ ਇਸ ਤਰ੍ਹਾਂ ਹੀ ਨਹੀਂ ਗੱਲਾਂ ਬਣੀਆ ਵੱਡੇ ਦੀਆਂ, ਉਹ ਵਾਪਿਸ ਹੱਥ ਤੇ ਨਹੀਂ ਆਂਦਾ ਦੁਬਾਰਾ। ਹ,
ਓਈ ਨਹੀਂ ਆਂਦਾ, ਬਿਲਕੁਲ ਨਹੀਂ ਆਂਦਾ। ਕਦੀ ਵੀ ਨਹੀਂ ਆਂਦਾ, ਫਿਰ ਸਿਰਫ ਰਹਿ ਜਾਂਦਾ ਸ਼ਾਇਦ ਅਸੀਂ ਏ ਕਿ ਤਾ ਹੁੰਦਾ, ਸ਼ਾਇਦ ਅਸੀਂ ਇਹ ਕਰ ਲਿੱਤਾ ਹੁੰਦਾ। ਬਚਪਨ ਤੇ ਇਹ ਕਰੀ ਲਿੱਤਾ ਹੁੰਦਾ, ਜੇ ਅਗਰ ਹੁਣ ਵੀ ਅਸੀ ਸ਼ੁਰੂ ਕੋਈ ਕੰਮ ਕਰਾਂ ਬੋਲਨੇ ਆਂ, ਕਿ ਪਹਿਲੇ ਸ਼ੁਰੂ ਕਰ ਲਿੱਤਾ ਹੁੰਦਾ। ਪ ਦੱਸ, ਦੱਸ ਸਾਲ ਪਹਿਲੇ ਸ਼ੁਰੂ ਕੀਤਾ ਹੁੰਦਾ, ਕਿ ਹੁੰਣ ਤਕ ਅਸੀ ਕਿੱਧਰ ਤੱਕ ਪੁੱਜ ਜਾਂਦੇ, ਲੇਕਿਨ ਉਹ ਸ਼ਾਇਦ ਸ਼ਾਇਦ ਆਣਾ ਈ ਨਹੀਂ ਚਾਹੀਦਾ ਨਾ, ਟਾਈਮ ਜਦ ਤੁਸੀਂ ਅੱਛੇ ਪ੍ਰੋਪਰਲੀ ਇਕਦਮ ਅੱਛੇ ਸੇ ਅ ਨੇਮ ਨਾਲ ਅਪਨਾ ਨਿ ਨੇਮ ਅਨੁਸਾਰ ਤਸੀ ਕੰਮ ਕਰੋਗੇ ਤਾਂ ਫਿਰ ਸ਼ਾਇਦ, ਆਏਗਾ ਹੀ ਨਹੀਂ ਵਰਡ। ਲਫਜ
ਹਾਂਜੀ, ਬਿਲਕੁਲ ''ਮੈਂ ਵੀ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਅਤੇ ਉਰ ਨਾ, ਸਾਨੂੰ ਨਾ, ਹੁਣ ਤੁਸੀਂ ਦੇਖ ਵੇਖਿਆ ਹੀ ਹੋਏਗਾ ਸਾੜੀਆਂ, ਜਦੋਂ ਕਦੀ ਪਹੋਚੋ ਗੱਡੀ, ਗੱਡੀ ਟੁੱਟ ਜਾਂਦੀ ਐ। ਕਿ ਉਹ ਤੇ ਸਾਰਿਆਂ ਨਾਲ ਹੁੰਦਾ ਹੈ, ਗੱਡੀ ਛੁੱਟ ਜਾਂਦੀ ਏ, ਉਦੋਂ ਇੱਕ-ਇੱਕ ਸਕਿੰਟ ਦਾ ਸਾਨੂੰ ਅਹਿਸਾਸ ਹੁੰਦਾ ਕਿ ਜੇ, ਅਸੀਂ ਪੰਜ ਮਿੰਟ ਘਰੋਂ ਪਹਿਲੇ ਨਿਕਲਦੇ ਤੇ ਉਹ ਗੱਡੀ ਨਹੀਂ ਛੁੱਟ ਗਈ ਸਾਡੇ ਕੋਲ।
ਜਿਸਦੀ ਗੱਡੀ ਇੱਕ ਮਿੰਟ ਨਾਲ‌ ਛੁੱਟੀ ਹੋਏਗੀ, ਉਸਨੂੰ ਇੱਕ ਮਿੰਟ ਦੀ ਵੈਲਿਊ ਪੱਤਾ ਹੋਂਦੀ ਏ। ਜਿਸਦਾ ਜਿਨਾ, ਜੋ ਪੇਪਰ 'ਤੇ ਵੀ, ਜੋ ਲੇਟ ਹੁੰਦੇ ਨੇ ਨੀਟ ਦੇ ਇਗਜ਼ਾਮ 'ਤੇ ਜੋ ਲੇਟ ਹੁੰਦੇ ਨੇ। ਦੇਖੋ ਨਾ ਪੂਰੇ ਦੋ-ਦੋ ਸਾਲ, ਬੋਰਡ ਕੇ ਉਹ ਲੋਕ ਪੜ੍ਹਾਈ ਕਰਦੇ ਨੇ, ਕਿ ਪੇ ਪਰ ਜੇਕੇ ਕਿ ਡਾਕਟਰ ਦੇ ਪੜ੍ਹਾਈ ਕਰਨ। ਇੱਧਰ ਇੱਕ ਮਿੰਟ ਲੇਟ ਹੋਇਆ, ਓ ਹੌਲ ਵਾਲੇ ਲੈਂਦੇ ਨਹੀਂ ਏ, ਤੇ। ਬਸ ਏ ਈ, ਕਿ ਟਾਈਮ ਦੀ ਕਦਰ ਹੀ ਨਹੀਂ ਏ ਲੋਕਾਂ ਨੂੰ, ਟਾਈਮ ਦੀ ਕਦਰ ਹੋਵੇ ਲੋਕ ਕਿੱਤੇ ਅੱਛੇ ਵੱਧ ਜਾਵਣ, ਕਿਤਨਾ ਸਮੂਥਲੀ ਸਭ ਚਲੇ ਇੱਕ ਦੂਜੇ ਦੀ ਟਾਈਮ। ਟਾਈਮ ਦੀ ਕਦਰ ਵੀ ਕਰਨੀ ਚਾਹੀਦੀ ਏ, ਉਤੋ ਇੱਕ-ਦੂਜੇ ਦੀ ਟਾਈਮ ਦੀ ਰਿਸਪੈਕਟ ਵੀ ਕਰਨੀ ਚਾਹੀਦੀ ਏ।
ਹਾਂਜੀ, ਵਕਤ ਦੀ ਕਦਰ ਹੋਣੀ ਚਾਹੀਦੀ ਏ, ਸਾਨੂੰ ਟਾਈਮ ਦੀ ਸੱਚੀ ਵੀ ਬਹੁਤ ਜ਼ਰੂਰੀ ਐ, ਇੰਨਾ ਮਤਲਬ ਤੁਸੀਂ ਵੇਖਿਆ ਈ ਏ ਮਤਲਬ ਹਰ ਇੱਕ, ਅਰੇ ਟਾਈਮ, ਅਸੀਂ ਸਾਰਾ ਕੁਝ ਟਾਈਮ 'ਤੇ ਕਰੀਏ ਨਾ ਤੇ ਉਹਦੇ ਨਾਲ ਸਾਡਾ ਨਾ, ਦਿਮਾਗ, ਹੈਲਥ ਸਟ੍ਰੈੱਸ ਕਾਰ ਦੀ, ਕਾਰ ਦੀ ਜਿਹੜੀ ਸਟ੍ਰੈੱਸ ਏ ਓਹ ਸਾਰਾ ਇੱਕਦਮ ਪਲੈਨਿੰਗ ਟੂ ਪਲੈਨਿੰਗ ਹੁੰਦਾ ਵੇ। ਟਾਈਮ ਦੀ ਕੀਮਤ ਜਾਣਨੀ ਚਾਹੀਦੀ ਏ, ਇਸ ਇਸ ਤਰ੍ਹਾਂ ਈ ਨਹੀਂ ਬੋਲਿਆ, ਜਿਹੜੇ ਬੰਦੇ ਟਾਈਮ ਤੇ ਕਰਦੇ ਨੇ ਨਾ ਕੰਮ, ਉਹੀ ਸਫਲ ਹੁੰਦੇ ਨੇ।
ਓਹੀ ਤੇ ਜਿਹਨਾਂ ਨੂੰ ਟਾਈਮ ਦੀ ਕਦਰ ਹੁੰਦੀ ਏ, ਜੋ ਟਾਈਮ 'ਤੇ ਸਾਰੇ ਕੰਮ ਕਰਦੇ ਨੇ ਉਹੀ ਅੱਗੇ ਵੱਧਦੇਨ। ਇਹ ਜੋ ਵੱਡੇ ਵੱਡੇ ਲੋਕ ਹੁੰਦੇ ਨਾ ਇਹ ਸਭ ਟਾਈਮ ਦੇ ਬੜੇ ਨ ਨੇਮਕੀ ਹੁੰਦੇ ਨੇ ਉਹ ਨੂੰ ਨਾ, ਇਹ ਜੋ ਆਪਣੇ ਜੋ ਭਾਰਤੀ ਲੋਕ ਹਨ ਨਾ ਇਹਨਾਂ ਕੋਲੋਂ, ਬੜਾ ਹੀ ਚਾਹੁੰਦੀਗੀ ਕਿਉਂਕਿ ਅਸੀਂ ਹ ਜਿੱਥੇ ਜਾਓ ਆਮ ਤੌਰ, ਕਿ ਲੇਟ ਜਾਨਾ ਲੇਟ ਜਾਨਾ,
ਇਹ ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ ਕਿਉਂਕਿ ਕੋ ਬਾਹਰ ਦੇ ਦੇਸ਼ਾਂ 'ਤੇ ਨਾ, ਟਾਈਮ ਦੇ ਕਾਰਨ ਨਾ ਮੇਰੇ ਖਿਆਲ ਨਾਲ ਸਕੂਲ ਯੂਨੀਵਰਸਿਟੀ 'ਤੇ, ਕੁਛ ਪੈਨਲਟੀ ਤੇ ਪਨਿਸ਼ਮੈਂਟ ਹੁੰਦੀਆਂ ਨੇ, ਕੁਛ ਬਹੁਤ, ਮਜ਼ਾਕ ਮਖੌਲ ਹੁੰਦਾ ਵੱਡਾ ਸਾਰਾ ਜਿਹੜੇ ਇੰਡੀਅਨ, ਲੋਕ ਹੁੰਦੇ ਨੇ ਨਾ ਜਿਹੜੇ ਟਾਈਮ ਦੀ ਕਦਰ ਨਹੀਂ ਕਰਦੇ, ਉਹਨਾਂ ਦਾ ਕਿਉਂਕਿ ਉਹ ਲੋਕ ਬਹੁਤ ਪੱਕੇ ਹੁੰਦੇ ਨੇ ਟਾਈਮ ਦੇ, ਬਹੁਤ ਪੱਕੇ, ਇੱਕ ਟਾਈਮ ਜਿਹੜਾ ਪੱਕਾ ਟਾਈਮ ਹੈ ਉਹੀ ਟਾਈਮ 'ਤੇ, ਯੂਨੀਵਰਸਿਟੀ ਤੇ ਗੇਟ ਦੇ ਅੰਦਰ ਵੜਨਾ ਉਸ ਤੋਂ ਬਾਅਦ ਗੇਟ ਬੰਦ ਹੋ ਜਾਂਦੇ ਨੇ ਇਸ ਤਰ੍ਹਾਂ ਹੁੰਦਾ। ਮੈਂ ਦੇਖਿਆ। ਮੈਂ ਪੜ੍ਹਿਆ ਹੋਇਆ ਕਿਤੇ ਤੇ ਹੈ ਸਾਡੇ ਨਾ ਸਾਡੇ ਇੰਡੀਅਨ ਵਿੱਚ ਵੀ ਹੈ ਵ ਕੋਈ ਕੋਈ ਅਸੂਲਾ ਦੇ ਪੱਕੇ ਕਹਿੰਦੇ ਨੇ। ਸਾਡੀ ਫੈਮਿਲੀ ਵਿੱਚ ਵੀ ਹੈ ਮਤਲਬ ਇਸ ਤਰ੍ਹਾਂ ਨਾ। ਸਾਡੇ ਫੈਮਿਲੀ ਵਿੱਚ ਸਾਡੇ ਵੱਡੇ 'ਚ ਆਈ ਸਨ। ਉਹ ਸੁਖਮਨੀ ਸਾਹਿਬ ਦੇ ਜਥੇ ਦੇ ਹੈਗੇ ਸਨ, ਤੇ ਲੀਡਰ। ਤੇ ਬਸ। ਅਹ ਹੋਰਾਂ ਨੇ ਅ ਚਾਰ ਵਜੇ ਦਾ ਸੁਖਮਨੀ ਸਾਹਿਬ ਪਾਠ ਹੋਰਾਂ ਨੇ ਅ ਸਵਾ ਚਾਰ ਵਜੇ ਆਣਾ, ਸਾਢੇ ਚਾਰ ਵਜੇ ਆਣਾ। ਉਹਨਾਂ ਦੀ ਪੂਰੀ ਜ਼ਿੰਦਗੀ ਨ ਬਲਕਿ ਉਹਨਾਂ ਨੇ ਤਿੰਨ ਪਚਵੰਜਾ ਤੇ ਆਪਣੀ ਕੁਰਸੀ ਤੇ ਬੈਠ ਜਾਣਾ। ਰਾਈਟ ਤਿੰਨ ਪਚਵੰਜਾ ਤੇ, ਚਾਰ ਵਜੇ ਸੰਗਤ ਆਵੇ ਨਾ ਆਵੇ, ਚਾਰ ਵਜੇ ਉਹਨਾਂ ਦਾ ਪਾਠ ਕਾਟੇ ਤੇ ਚਾਲੂ ਹੋ ਜਾਣਾ। ਬਾਰਾਂ ਦੀ ਸੂਈ ਤੇ
ਤੇ ਤੁਹਾਨੂੰ ਪਤਾ ਹੈ ਜੇ ਅਗਰ ਅਸੀਂ ਟਾਈਮ ਪ੍ਰੋਪਰਲੀ ਹਰ ਚੀਜ਼ ਟਾਈਮ ਨਾਲ ਕਰੀਏ, ਟਾਈਮ ਦੀ ਕਦਰ ਕਰੀਏ ਤੇ ਨਾ ਆਪ ਆਪਣਾ ਇਹ, ਜੋ ਦਿਮਾਗ ਦੀ ਜੋ ਪ੍ਰੋਡਕਟ ਕਵਿ ਕਹਿੰਦੇ ਕੰਮ ਕਰਨ ਦੀ ਉਤਸ਼ਾਹ। ਫਿਰ ਕੰਮ ਅੱਛੇ ਕਰਨੇ ਦੀ ਉਤਸ਼ਾਹ ਕਿ ਇੱਕ ਹੁੰਦਾ ਨਾ ਕਿ ਅਸੀਂ ਟਾਈਮ ਤੇ ਆ ਕੇ ਬੰਦਾ ਦੇਰ ਤੇ ਹੁੰਦਾ ਫਟਾਫਟ ਕਰਦੇ ਫਟਾਫਟ ਕਰਦਾ ਫਿਰ ਕੰਮ ਵੀ ਅੱਛੇ ਸ ਨਹੀਂ ਹੰਦਾ। ਕੋਈ ਕੰਮ ਅੱਛੇ ਸ ਨਹੀਂ ਹੰਦਾ। ਦਿਮਾਗ ਰਹਿੰਦੇ ਕਿ ਲੇਟ ਹੋ ਲੇਟ ਹੋ ਟਾਈਮ ਤਾਂ ਅਗਰ ਕਰੇ ਨਾ ਤਾਂ ਹਰ ਕੰਮ ਅੱਛੇ ਸੇ ਹੁੰਦਾ। ਕਿ ਸ਼ਾਂਤ ਰਹਿੰਦਾ ਮਨ, ਉਸ ਨਾਲ ਸਟਰੈੱਸ ਵੀ ਨਹੀਂ ਹੁੰਦਾ। ਫਿਰ ਸਟਰੈੱਸ ਨਾਲ ਕਿ ਬਹੁਤੀ ਸਾਰੀਆਂ ਬਿਮਾਰੀਆਂ ਆਦੀਆਂ। ਉਹ ਵੀ ਬੱਚ ਜਾਂਦਾ। ਇੱਕ ਟਾਈਮ ਦੀ ਕਦਰ ਕਰਨ ਨਾਲ ਸਭ ਕੁਛ ਬੰਦਾ ਬਚ ਜਾਂਦਾ ਹੈ। ਡਿਸੀਜ਼ਨ ਜੋ ਜੋ
ਤੋਂ ਸਹਿਮਤ ਆ ਬਿਲਕੁਲ। ਉਹ ਨੁਕਸਾਨ ਹੁੰਦਾ ਹੈ। ਹੁਣ ਦੇਖੋ ਤੁਸੀਂ ਦੇਖਿਆ ਹੈਏਗਾ। ਇਹ ਜਗ੍ਹਾਹ ਤੇ ਜਿਹੜੇ ਔ ਹਾਦਸੇ ਹੋ ਜਾਂਦੇ ਨੇ। ਐਕਸੀਡੈਂਟ ਵਾਹਿਗੁਰੂ ਸੁੱਖ ਰੱਖੇ। ਹਾਦਸੇ ਹੋ ਜਾਂਦੇ ਨੇ, ਐਕਸੀਡੈਂਟ ਹੋ ਜਾਂਦੇ ਨੇ, ਸਭ ਟਾਈਮ ਕਾਰਨ, ਸਭ ਵਕਤ ਕਾਰਨ। ਟਾਈਮ ਕਾਰਨ, ਹਾਂਜੀ -ਹਾਂਜੀ। ਹਾਂਜੀ- ਹਾਂਜੀ ਬਰਾਬਰ, ਨਹੀਂ, ਵਾਹਿਗੁਰੂ ਸ ਰੱਖੇ ਟਾਈਮ ਦੀ ਕਦਰ ਆਣੀ ਚਾਈਦੀ ਐ ਬਹੁ ਟਾਈਮ ਦੀ ਕਦਰ ਆਣੀ ਚਾਈਦੀ ਐ। ਬੋਤ ਅਸੀਂ ਨਾ ਏ ਨਾ ਸਾਨੂੰ ਨਾ ਟਾਈਮ ਦਾ ਨਾ ਕਦਰ ਦਾ ਨਾ ਸਾਨੂੰ ਪੈਰੈਂਟਸ ਨੂੰ ਸਿਖਾਨਾ ਚਾਈਦਾ ਬੱਚਿਆਂ ਨੂੰ।
ਅਰੇ ਅੱਜ-ਕੱਲ ਬੱਚਿਆਂ ਨੂੰ ਟਾਈਮ ਦੀ ਤਾਂ ਕਦਰ ਇਤਨੀ ਨੀ ਰੈ ਗਈ ਏ ਇਸ ਸੋ ਏ ਇੰਸਟਾਗ੍ਰਾਮ ਤੇ ਯੂਟਿਊਬ ਦੇ ਕਰਕੇ ਟਾਈਮ ਇਸ ਤਰਾਂ ਵਾਇਆ ਜਾਂਦਾ ਐ ਤੇ ਏ ਵਾਇਆ ਜਾਨੇ ਵਿੱਚ ਪੁੱਛਿਆ ਜਾ ਰਿਆ ਦੇਖੋ ਕਿਤਨੇ ਸਾਰੇ ਬੱਚੇ ਇਸ ਵਿੱਚ ਈ ਮਲੇ ਹੋਏ ਨੇ ਜਦ ਪਰ ਇੱਕ ਅੱਧਾ ਬੱਚੇ ਨੂੰ ਹੁਨਰ ਆ ਜਾਵੇ ਕਿ ਇੰਸਟਾਗ੍ਰਾਮ, ਯੂਟਿਊਬ ਤੋਂ ਅਹ ਅ ਛੁਟਕਾਰਾ ਮਿਲ ਜਾਵੇ ਓ ਬੰਦਾ ਕਿੱਦਰ ਦਾ ਕਿੱਦਰ ਪੁੱਜ ਜਾਵੇ ਬੱਚਾ ਕਿਓਂਕਿ ਦੇਖੋ ਨਾ ਸਾਰੇ ਬੱਚੇ ਇਸ ਵਿੱਚ ਹੀ ਗੁੰਦੇ ਹੋਏ ਨੇ ਯੂਟਿਊਬ, ਇੰਸਟਾਗ੍ਰਾਮ, ਯੂਟਿਊਬ, ਇੰਸਟਾਗ੍ਰਾਮ ਅਗਰ ਲੱਤ ਛੁੱਟਣ ਤਾਂ ਫਿਰ ਓਈ ਐ ਨਾ ਕਿ ਲੱਤ ਛੁੱਟਣੀ ਚਾਈਦੀ ਐ ਏਨਾਂ ਦੀ। ਟਾਈਮ ਵਾ ਕਿਤਨਾ ਤਿੰਨ-ਤਿੰਨ, ਚਾਰ-ਚਾਰ ਘੰਟੇ ਚਲੇ ਜਾਂਦੇ ਨੇ ਯੂਟੂਬ ਇੰਸਟਾ
ਨਈ-ਨਈ ਓਈ ਬੱਚਾ ਫਿਰ ਸਕਸੈਸ ਨੀ ਹੁੰਦਾ ਨਾ ਫਿਰ। ਮਾ ਗਲਤੀ ਸਾਰੀ ਜੇੜੀ ਨਾ ਮਾਂ-ਪਿਓ ਦੀ ਹੁੰਦੀ ਐ। ਕਿ ਮਤਲਬ ਹਾਂ ਤੁਸੀਂ ਵੇਖਨਾ ਇੰਸਟਾਗ੍ਰਾਮ ਵੇਖੋ, ਯੂਟੂਬ ਵੇਖੋ। ਲੇਕਿਨ ਦਿਨ ਦੇ ਖਾਲੀ ਦਿਨ ਦੇ ਦਸ ਮਿੰਟ, ਪੰਦਰਾਂ ਮਿੰ ਨਈ ਤੇ ਤੁਸੀਂ ਓ ਵੀ ਨਾ ਦਿਓ। ਪਤਾ ਤਾਨੂੰ ਜੇੜੇ ਡੋਕਟਰ ਦੇ ਜੇੜੇ ਬੱਚੇ ਹੁੰਦੇ ਨੇ ਡੋਕਟਰਾਂ ਦੇ ਅਸੀਂ ਓਨਾਂ ਨੂੰ ਮਿਲੇ ਹੋਏ ਆਂ। ਡੋਕਟਰਾਂ ਦੇ ਬੱਚਿਆਂ ਨੂੰ ਵਕ਼ਤ ਦੀ ਏਨੀ ਕਦਰ ਸਿਖਾਈ ਓਨਾਂ ਦੇ ਮਾਂ-ਪਿਓ ਨੇ ਡੋਕ ਡੋਕਟਰਾਂ ਨੇ ਕਿਓਂਕਿ ਓਨਾਂ ਦੇ ਪੇਰੈਂਟਸ ਵੀ ਡੋਕਟਰ ਨੇ ਬੱਚੇ ਵੀ ਡੋਕਟਰ ਬਨਦੇ ਪਏ ਨੇ। ਕਿਓਂਕਿ ਓਨਾਂ ਦੀ ਲਾਈਨ ਨਈ ਓ ਵੇ ਹੋਰ ਕੁੱਛ ਬਿਜ਼ਨਸ ਕਰ ਨੀ ਸਕਦੇ। ਓ ਮੈਨੂੰ ਇੱਕ ਗੱਡੀ ਤੇ ਬੰਦੀ ਮਿਲੀ ਓ ਬੋਲਦੀ ਐ ਕਿ ਸਾਡੇ ਘਰ ਟੀ ਵੀ ਨਈ ਐ ਫੋਨ ਤੇ ਛੱਡੋ ਟੀ ਵੀ ਨਈ ਐ। ਟੈਲੀਵਿਜ਼ਨ ਨੀ ਐ ਕੈਂਦੇ ਨੇ-ਕੈਂਦੇ ਨੇ ਜਦੋਂ ਤੁਸੀਂ ਵੱਡੇ ਸਕਸੈਸ ਡੋਕਟਰ ਬਨ ਜਾਓਗੇ ਤੇ ਵੱਡੀ ਸਕਰੀਨ ਦੀ ਇਕਵੰਜਾ ਵਾਲੀ ਲੈ ਕੇ ਆਣਾ ਘਰ ਲੇਕਿਨ ਹੁਣ ਟੀ ਵੀ ਨੀ ਕੈਂਦੇ ਨੇ ਸਾਡੀ ਜ਼ਿੰਦਗੀ ਨਿਕਲ ਗਈ ਐ ਪਾਪਾ ਪਰ ਟੀ ਵੀ ਨੀ ਲੈ ਕੇ ਆਏਗਾ। ਐਹੋ ਜੇ ਵੀ ਬੰਦੇ ਐ ਹੈਵਨ ਇਸ ਤਰ੍ਹਾਂ ਦੇ ਵੀ ਬੰਦੇ ਇੰਡੀਅਨ ਲੇਕਿਨ ਓਨਾਂ ਨੂੰ ਏਈ ਐ ਕਿ ਮਤਲਬ ਕਦਰ ਕਰਨੀ ਟਾਈਮ ਦੀ ਪੜ੍ਹੋ, ਹੁਨ ਏ ਤੁਆਡਾ ਟਾਈਮ ਪੜ੍ਹਨ ਦੈ। ਤਾਂ ਤੁਸੀਂ ਡੋਕਟਰ ਬਨੋਗੇ, ਏ ਟਾਈਮ ਤੁਆਡਾ ਐਸ਼ੋ ਆਰਾਮ ਦਾ ਨੀ ਏ ਮੇਹਨਤ ਦਾ ਟਾਈਮ ਏ ਮੇਹਨਤ ਕਰੋ। ਬਿਲਕੁੱਲ-ਬਿਲਕੁੱਲ ਤੁਆਡਾ ਸਈ ਬਰਾਬਰ ਐ ਕਿ ਇੰਸਟਾ ਹੈਲੋ ਇੰਸਟਾਗ੍ਰਾਮ ਤੇ-ਤੇ ਸਬ ਹਾਂਜੀ-ਹਾਂਜੀ ਬਿਲਕੁ ਬਿਲਕੁਲ-ਬਿਲਕੁਲ-ਬਿਲਕੁਲ-ਬਿਲਕੁਲ-ਬਿਲਕੁਲ। ਤੇ ਹੁਨ ਤੁਸੀਂ ਦੇਖੋ ਅਦਾਲਤ ਤੇ ਵਕ- ਵਕ਼ਤ ਦੀ ਕਿਤਨੀ ਕਦਰ ਐ ਹੋਰ ਅਦਾਲਤ ਤੇ ਦੇਖ ਲੋ ਕੋਰਟ ਤੇ ਵੇਖ ਲੋ ਮਤਲਬ ਟਾਈਮ ਦੀ ਹਰ ਚੀਜ਼ ਹੁੰਦੀ ਇੰਡੀਅਨ ਵਾਲੇ ਵੀ ਫੋਲੋ ਕਰਦੇ ਨੇ। ਲੇਕਿਨ ਏ ਜੇੜੇ ਅੱਜ-ਕੱਲ ਦੇ ਜੇੜੇ ਬੱਚੇ ਹੋ ਗਏ ਜੇੜੇ ਮਾਂ-ਪਿਓ ਨਈ ਧਿਆਨ ਦਿੰਦੇ, ਏਨਾਂ ਨੂੰ ਨਾ ਸਿਖਾਨਾ ਚਾਈਦਾ ਵੇ ਘਰ ਵਿੱਚ। ਕਿ ਵਕਤ ਨਾਲ ਹਰ ਕੰਮ ਹੋਨਾ ਚਾਈਦਾ ਟਾਈਮ-ਟੂ-ਟਾਈਮ। ਸਭ ਤੋਂ ਵੱਡੀ ਜਿਦੀ ਇੱਕ ਕਹਾਵਤ ਬਨੀ ਹੋਈ ਐ ਕਿ ਬਈ ਤੇਰੀ ਤੇ ਗੱਡੀ ਛੁੱਟ ਗਈ, ਸਿੱਧੀ ਕਹਾਵਤ ਏ ਏਨੀ ਵਦੀਆ ਕਹਾਵਤ ਏ। ਬੱਚਿਆਂ ਨੂੰ ਸਿਖਾ ਦੋ ਬਈ ਤੇਰੀ ਤੇ ਗੱਡੀ ਛੁੱਟ ਗਈ। ਹਾਂਜੀ। ਬਿਲਕੁੱਲ- ਬਿਲਕੁੱਲ। ਬਿਲਕੁੱਲ ਸਾਨੂੰ ਨਾ ਇਹ ਹੁਣ ਸਵੇਰੇ ਜਿਹੜਾ ਟਾਈਮ ਹੈ। ਰੂਟੀਨ ਹੈ। ਪੂਰਾ ਰਾਤ ਤੱਕ ਆਰਾਮ ਨਾਲ ਫੋਲੋ ਕਰਨਾ। ਆਰਾਮ ਨਾਲ ਅਮਲ ਕਰਨਾ ਚਾਹੀਦਾ ਵੇ। ਉਸਦੇ ਨਾਲ ਹੀ ਮਤਲਬ ਪੂਰਾ ਦਿਨ ਸ਼ਾਂਤੀ ਨਾਲ ਜਾਂਦਾ। ਘਰ ਸੁੱਖ ਸ਼ਾਂਤੀ ਰਹਿੰਦੀ ਹੈ। ਇਸਦੇ ਵਿੱਚ ਜਿਹੜਾ ਬੰਦਾ ਸਕਸੈਸ ਸੀ। ਉਹ ਬੰਦਾ ਉਹਦੇ ਵਿੱਚ ਚੀਅ ਹੁੰਦਾ ਵੇ। ਜੋ ਹਾਂਜੀ। ਹਾਂਜੀ- ਹਾਂਜੀ -ਹਾਂਜੀ ਓਕੇ ਫਿਰ ਗੱਲ ਕਰਨ ਹਾਂ। ਬਾਏ- ਬਾਏ- ਬਾਏ- ਬਾਏ -ਬਾਏ -ਬਾਏ -ਬਾਏ -ਬਾਏ -ਬਾਏ।